ਹੈਲੋ ਜਸਕੀਰਤ, ਕੀ ਹਾਲ- ਚਾਲ।
ਵਧੀਆ- ਵਧੀਆ ਸਸ਼੍ਰੀ ਅਕਾਲ ਮਾਹੀ, ਕਿਵੇਂ ਓ।
ਹਾਂ ਅਸੀਂ ਵਧੀਆ, ਤੁਸੀਂ ਦੱਸੋ ਕੀ ਹਾਲ -ਚਾਲ, ਸਭ ਖੈਰੀਅਤ ਠੀਕ -ਠਾਕ। ਹਾਂਜੀ ਸਭ ਵਧੀਆ, ਅੱਛਾ ਤੇ ਤਾਡੇ ਉੱਥੇ ਕੀ ਹਾਲ ਹੈਗਾ ਲਾਈਟ। ਲਾਈਟ ਲੂਇਟ ਦਾ ਇੱਥੇ ਤਾਂ ਬੜੀ ਜਾ ਰਹੀ ਹੈਗੀ ਹੈ, ਉਹਦੇ ਕਾਰਨ ਪਾਣੀ ਦੀ ਵੀ ਬੜੀ ਦਿੱਕਤ। ਹੋਈ ਹੁਈ ਹੈ, ਸਾਨੂੰ ਤਾਡੇ ਉੱਥੇ ਕਿਵੇਂ ਦਾ ਹੈਗਾ।
ਤਾਂਹੀ ਪਾਣੀ ਪਾਨੀ 'ਚ
ਤੇ ਤੁਹਾਡੀ ਆਵਾਜ਼ ਥੋੜ੍ਹੀ ਜਿਹੀ ਕੱਟ ਰਹੀ ਹੈਗੀ
ਇੱਕ ਮਿੰਟ, ਹੁਣ ਠੀਕ ਹੈ?
ਹਾਂਜੀ ਹੁਣ ਵਧੀਆ ਹੈਗੀ ਏ, ਤੇ ਕੀ ਕਰ ਰਹੇ ਹੋ ਇੱਥੇ ਤਾਂ ਬਹੁਤ ਦਿੱਕਤ ਹੋਈ ਹੈ ਸਾਨੂੰ ਲਾਈਟ ਲੁਇਟ ਦੀ। ਤੁਹਾਡਾ ਕੀ ਹੈਗਾ ਉੱਥੇ।
ਇੱਥੇ ਵੀ ਐਵੇਂ ਐ, ਯਾਰ ਗਰਮੀ ਕਰਕੇ ਲਾਈਟ। ਨੰਦੀ ਫੇਰ ਉਤੋਂ ਪਾਣੀ ਨੀ ਆਇਆ ਸਵੇਰ ਦਾ।
ਤੇ ਉਹ ਐਨੀ ਦਿੱਕਤ ਹੋਈ ਹੋਈ ਏ। ਤੇ ਐਨ੍ਹਾਂ ਪਾਣੀ ਭਰ ਕੇ ਅਲੱਗ ਤੋਂ ਰੱਖਣਾ ਪੈ ਰਿਹਾ ਕਿ ਪਤਾ ਚਲੇ ਲਾਈਟ ਨਾ ਆਏ ਤੇ। ਦਿਨ ' ਚ ਆਪਣੇ ਸਾਰੇ ਕੰਮ ਵੀ ਤਾਂ ਕਰਨੇ ਹੁੰਦੇ, ਰਸੋਈ ਵਾਸਤੇ ਚਾਹੀਦਾ ਤੁਹਾਨੂੰ ਪਾਣੀ ਤਾਂ ਤੁਹਾਨੂੰ। ਬਸ। ਵਾਸ਼ਰੂਮ ਵਿੱਚ ਚਾਹੀਦਾ ਪਾਨੀ, ਧੋਣ ਧੋਣ ਨੂੰ ਚਾਹੀਦਾ ਪੌਦਿਆਂ ਨੂੰ ਚਾਹੀਦਾ ਪਾਨੀ, ਪਾਨੀ ਤਾਂ ਚਾਹੀਦਾ ਹੀ ਬਹੁਤ। ਬਹੁਤ ਹੁੰਦਾ ਹੈਗਾ, ਤੇ ਕਿੰਨਾ ਕੁੂਹ ਭਰ ਕੇ ਰੱਖੇ, ਕਿੰਨੇ ਭਾਂਡੇ ਨਿਕਾਲੋ ਤੇ ਉਦਰ ਭਾਰ ਪੁਰ। ਭਰ ਕੇ ਰੱਖੋ, ਤੁਸੀਂ ਕਿਵੇਂ ਕਰ ਰਹੇ ਅੱਗੋਂ ਪਾਣੀ ਦਾ।
ਔਰ ਯਾਰ ਜਦੋਂ ਪਾਣੀ ਹੁੰਦਾ ਸੀ, ਅਸੀਂ ਕੀ ਕਰਦੇ ਸੀ। ਸੀ, ਸਵੇਰੇ ਪਾਣੀ ਭਰਦੇ ਸੀ, ਫੇਰ ਸ਼ਾਮੀ ਉਹਨੂੰ ਡੋਲ ਕੇ ਦੁਬਾਰਾ ਭਰਦੇ ਸੀ ਤੇ ਪਰ ਹੁਣ ਸਾਰਾ ਬਚਾ।
ਉਹ ਔਹ, ਹਾਂ ਸਹੀ ਗੱਲ ਹੈਗੀ ਐ, ਮੈਂ ਤਾਂ ਬਲਕਿ ਜਿਵੇਂ ਉਹ ਵੀ। ਧੋਵਾਂ ਨਾ ਜਿਵੇਂ ਚਾਵਲ- ਚੂਵਲ ਵੀ ਧੋਵਾਂ ਉਹ ਵੀ ਪਾਣੀ ਬਚਾ ਲੈਂਦੀ, ਤੇ ਉਹ ਜਾ ਕੇ ਪੌਦਿਆਂ ਨੂੰ ਦੇ ਦਿੰਦੀ। ਕਿ ਐਨਾ ਵੀ ਮਾੜਾ ਜਾਂ ਪਾਣੀ ਵੀ ਨਾ, ਬੇਕਾਰ ਨਾ ਚਲਾ ਜਾਏ। ਇੱਕ- ਇੱਕ ਬੂੰਦ ਇੰਨੀ ਕੀਮਤੀ ਹੋਈ ਹੋਈ ਹੈ, ਹੁਣ ਪਤਾ ਚੱਲ ਰਿਹਾ ਪਾਣੀ ਦਾ ਮੁੱਲ ਨਾ। ਜਦੋਂ ਲਾਈਟ ਨਹੀਂ ਆਂਦੀ, ਤਾਂ ਪਾਣੀ ਨਹੀਂ ਹੁੰਦਾ ਹੈਗਾ।
ਜਦੋਂ ਸਾਡੇ ਕੋਲ ਪਾਣੀ ਹੁੰਦਾ ਐ, ਤੇ ਉਦੋਂ ਆਪਾਂ ਉਹਨੂੰ ਇੰਨਾ ਖਰ। ਖੱਚਦੇ ਹਾਂ ਵੇਸਟ ਕਰਦੇ ਸਾਰੇ ਪਾਣੀ ਨੂੰ, ਤੇ ਹੁਣ। ਇੱਕ- ਇੱਕ ਬੂੰਦ ਬਚਾ ਕੇ ਰੱਖਣੀ ਪੈ ਰਹੀ, ਹੁਣ ਸਮਝ ਆ ਰਿਹਾ ਵੀ ਪਾਣੀ ਦੀ ਕਿੰਨੀ ਵੈਲਊ ਐ।
ਹਾਂ! ਅੱਜ- ਕੱਲ ਤਾਂ ਅਸੀਂ। ਕਾਰ ਵੀ ਨੀ ਥੋਈ ਦੀ ਹੈਗੀ, ਤੇ ਉਹ ਵੀ ਉੱਥੇ ਸਰਵਿਸ ਸਟੇਸ਼ਨ ਤੇ ਲਿਜਾ ਕੇ ਪ੍ਰੈਸ਼ਰ ਵਾਸ਼। ਕਰਾਈ ਦੀ ਹੈਗੀ ਏ, ਕਿ ਬੱਚਤ ਹੋਏ ਪਾਣੀ ਦੀ ਕਿ ਕਿੱਥੋਂ ਲੱਭਣਾ ਹੈਗਾ ਇਨ੍ਹਾਂ। ਪਾਣੀ ਨਾ, ਕਿਉਂਕਿ ਉਹ ਤਾਂ ਪਾਈਪ ਨਾਲ ਤਾਂ ਰੁੜੀ ਜਾਂਦਾ ਹੈਗਾ ਰੁੜੀ ਜਾਂਦਾ ਹੈ ਹੈਗਾ। ਪਤਾ ਹੀ ਨਹੀਂ ਚੱਲਦਾ ਹੈਗਾ ਕਿੰਨਾ ਪਾਣੀ ਲੀਟਰ ਕਿੰਨਾ ਵੇਸਟ ਹੋ ਗਿਆ ਹੈਗਾ ਉਹ ਕੋਈ ਗਿਣਤੀ ਥੋੜ੍ਹੀ ਕਰਨੀ ਆ ਸਾਡਾ ਕੰਮ ਚੱਲ ਰਿਹਾ ਤਾਂ ਸਾਨੂੰ ਕੋਈ ਹੋਸ਼ ਹੀ ਨਹੀਂ ਹੁੰਦੀ ਹੈਗੀ। ਤੇ ਹੁਣ ਅਸੀਂ ਕੋਸ਼ਿਸ਼ ਕਰਨਾ ਹਾਂ ਕਿ ਜਿੱਥੋਂ ਵੀ ਹੋ ਸਕੇ ਖਟ ਤੋਂ ਖਟ ਕਰੀਏ। ਅ ਸ਼ਾਰ ਵੀ ਨਹੀਂ ਚਲਾ ਰਹੇ ਹੈਗੇ ਅਸੀਂ ਬਾਥਰੂਮ ਵਿੱਚ ਨਾ ਤੇ ਬਾਲਟੀਆਂ ਨਾਲ ਨਹਾਈ ਦਾ ਹੈਗਾ ਕਿ ਘੱਟ ਘੱਟ ਤੋਂ ਘੱਟ ਅਸੀਂ ਪਾਣੀ ਯੂਜ ਕਰੀਏ, ਤੇ ਮੋਹ ਵੀ ਧਿਆਨ ਰੱਖੀ ਦਾ ਹੈਗਾ ਬਰੱਸ਼ ਬਰੁਸ਼। ਕਰਦੇ ਹੋਏ ਤੇ, ਨਾ ਟੂਟੀ ਨਾ ਚੱਲਦੀ ਰਹੇ, ਲਗਾਤਾਰ ਵਿੱਚ -ਵਿੱਚ ਰੋਕ ਕੇ ਚਲਾਈਏ। ਤੇ ਅਸੀਂ ਤਾਂ, ਇਹ ਸਾਰਾ ਕੁੱਛ ਕਰ ਰਹੇ ਹੇਗੇ ਹਾਂ, ਤੂੰ ਵੀ ਦੱਸ ਆਪਣਾ, ਇੱਕ ਦੂਜੇ ਜਿਹਨੂੰ ਦੱਸਣ ਨਾਲ ਹੀ ਹੋਰ, ਅਸੀਂ ਕਰ ਸਕਾਂਗੇ, ਸਾਰੇ ਤਾਂ ਦਿਮਾਗ ਚ ਆਉਂਦੀ ਨੀ ਗੱਲਾਂ ਦਸ ਤੂ ਵੀ
ਸਾਨੂੰ ਤੇ ਪਾਣੀ ਵੀ ਇੰਨੀ ਦੂਰੋਂ ਲੈ ਕੇ ਆਉਣਾ ਪੈਂਦਾ ਹੈ। ਬਾਲਟੀਆਂ ਰੱਖ ਕੇ ਅਸੀਂ ਫੇਰ ਪਾਣੀ ਲੈ ਕੇ ਆਉਂਦੇ ਨੇ, ਇੰਨੀ ਦੂਰੋਂ ਸਾਡੇ ਤਾਂ, ਆ ਆਲੇ-ਦੁਆਲੇ ਪਾਣੀ ਵੀ ਨਹੀਂ ਹੈਗਾ ਕਿੱਥੇ ਵੀ
ਔ ਹੋ ਚਾਚੇ ਦੀ ਤਾਂ, ਤਬੀਅਤ ਵੀ ਨੀ ਹੈਗੀ, ਠੀਕ ਤੇ ਹੋਰ ਕੰਮ ਪੈ ਗਿਆ ਹੈਗਾ, ਬਾਲਟੀਆਂ ਤੋਂ ਪਾਣੀ ਭਰ ਕੇ ਲੈਣਾ, ਔ ਹੋ ਪਾਣੀ ਲੈ ਕੇ ਆਣਾ ਪੈ ਰੇਹਾ
ਕਿੱਥੇ ਵੀ ਜਗ੍ਹਾ ਹੀ ਨਹੀਂ, ਆਸ-ਪਾਸ ਵੀ ਕਿੱਥੇ ਮੋਟਰ ਹੋਵੇ, ਇੰਨੀ ਦੂਰ-ਦੂਰ ਮੋਟਰਾਂ ਨੇ
ਦੇ ਸਰਪੰਚ- ਸਰਪੰਚ ਉਹ ਫਿਰ, ਉਹਨਾਂ ਨੂੰ ਕਹਿ ਦੋ, ਨੇੜੇ ਤੂੰ ਕੋਈ ਟੈਂਕ ਟੁਂਕ ਕਰ ਹੀ ਮੰਗਵਾ ਦੇਣ, ਇੰਨੀ ਦੂਰੋਂ ਤਾਂ ਬਾਲਟੀਆਂ ਭਰਨਾ, ਤਾਂ ਯਾਰ ਬਾਹੋਂ ਹੀ ਖਿੱਚੀਆਂ ਜਾਂਦੀ ਹੈਗੀਆਂ ਨੇ ਕਿਵੇਂ ਕਰ ਰਹੇ ਹੋ ਤੁਸੀਂ ਇਹ, ਇਹ ਤਾਂ ਬੜਾ ਮੁਸ਼ਕਿਲ ਹੋ ਗਿਆ।
ਹਾਂ, ਪੰਚਾਇਤ ਕੀਤੀ ਸੀ, ਵੀ ਪਾਣੀ ਦਾ ਕੁਛ ਪ੍ਰਬੰਧ ਹੋਵੇ ਵੀ ਇੰਨੀ ਦੂਰੋਂ ਬੰਦਾ ਕਿਵੇਂ ਲੈ ਕੇ ਕੇ ਆਵੇ, ਇੱਕ-ਇੱਕ ਤੇ ਇੰਨੀ ਗਰਮੀ ਆ, ਉਤੋਂ ਪਾਣੀ ਲੈ ਕੇ ਆਉਣਾ ਪੈ ਜੇ
ਹਾਂ ਤੇ ਹਰ ਵੇਲੇ ਪਾਣੀ ਵੀ ਨੀ ਆਉਂਦਾ ਹੈਗਾ ਟੂ
ਹਾਂ, ਤੇ ਗਰਮੀ ਚ ਤਾਂ ਯਾਰ ਪਾਣੀ ਦੀ ਇੰਨੀ ਜ ਲੋੜ ਹੈ ਬੰਦਾ ਕਿੱਥੇ ਜਾਵੇ ਪਾਣੀ ਬਿਨਾ
ਤੇ ਤੁਹਾਡੇ ਉੱਥੇ ਤਾਂ, ਮ ਡੰਗਰਾਂ ਨੂੰ, ਮੱਝਾਂ ਗਾਵਾਂ ਨੂੰ, ਵੀ ਚਾਹੀਦਾ ਹੁੰਦਾ ਹੈ ਪਾਣੀ ਇੰਨਾ ਜ਼ਿਆਦਾ ਹੈ ਨਾ, ਆਪ ਇਨਸਾਨ ਤਾਂ ਕਰੇ-ਕਰੇ ਤੇ, ਬੇਜੁਬਾਨ ਜਾਨਵਰ, ਉਹ ਕੇਵੇਂ ਦੱਸੇ ਕਿ ਉਹਨੂੰ ਪਾਣੀ ਚਾਹੀਦਾ ਹੈਗਾ, ਤੇ ਕਿੱਥੇ ਉਹ ਪਾਣੀ ਚੇ ਬੈਠੀਆਂ ਰਹਿੰਦੀਆਂ ਨੇ ਉਹਨਾਂ ਨੂੰ ਗਰਮੀ ਲੱਗਦੀ ਏ ਤਾਂ, ਐਥੇ ਤਾਂ ਪੀਣ ਨੂੰ ਨੀ ਪਾਣੀ ਮਿਲ ਰਿਹਾ। ਵਿਚਾਰੀਆਂ ਨੁ ਨਵਾ ਹਾਂ, ਆਈਓ ਨਾ ਸਾਰੇ-ਸਾਰੇ ਤਲਾਬ ਪੁ ਖਰ ਸਾਰੇ ਸੁੱਕੇ ਪਏ ਹੈਗੇ ਨੇ, ਹੁਣ ਜਦ ਤੱਕ ਬਾਰਿਸ਼ ਨੇ ਸਾਰੇ ਬਰਸਾਤੀ ਨਾਲੇ ਨੇ, ਜੇ ਬਾਰਿਸ਼ ਨਹੀਂ ਔਂ ਨੀ ਤਾਂ, ਇਹਨਾ ਚ ਪਾਣੀ ਭਰੀਨਾ ਹੀ ਨੀ ਹੈਗਾ, ਤ ਉਹ ਕਿੱਥੇ ਜਾਣਗੇ ਨਹਾ
ਹੋਰ ਯਾਰ, ਪਾਣੀ ਬਿਨਾਂ ਇੰਨੇ ਤੰਗ ਹੋਏ ਨੇ ਸਾਰੇ, ਕਿ ਸਾਰੇ ਆਸ ਪਾਸ ਦੇ ਜਿੰਨੇ ਵੀ ਨੇ, ਹੁਣ ਤੇ ਕਿਸੇ ਘਰ ਵੀ, ਪਾਣੀ ਮੰਗਣ ਵੀ ਜਾਈਏ, ਉਹ ਵੀ ਵਿਚਾਰਾ ਅੱਗੋਂ ਦੁਖੀ ਏ ਇਹ ਵੀ ਕੀ ਥੇ ਪਾਣੀ ਪਿਲਾਵੇ, ਹੁਣ ਤੇ ਸਭ ਨੂੰ ਆਪਣੀ -ਆਪਣੀ ਜ਼ਰੂਰਤ ਪੂਰੀ ਹੋਵੇ ਉਹੀ ਬਹੁਤ ਹੈ।
ਇਹ ਗੱਲ ਏ, ਕਿੱਥੇ ਤਾਂ ਲੋਕੀ ਆਪਣੇ ਘਰ ਦੇ ਬਾਹਰ ਪਾਣੀ ਭਰ ਕੇ ਰੱਖਦੇ ਹੁੰਦੇ ਸੀ, ਲੋਕਾਂ ਭਰੋ ਜਾਨਵਰਾਂ ਭਰੋ, ਕਿ ਆਉਂਦਾ ਜਾਂਦਾ ਵੀ ਨਾ ਜਿੱਦੋਂ ਲੱਗੇ ਪਿਆਸ, ਤੇ ਮੰਗਣਾ ਨਾ ਪਏ ਉਹ ਪੀ ਲਏ ਹੁਣ ਘਰ ਦੇ ਅੰਦਰ ਹੀ, ਓਨਾ ਪਾਣੀ ਨੀ ਹੈਗਾ
ਤੇ, ਹੋਰ ਯਾਰ ਅਸੀਂ ਤਾਂ, ਘਰੇ ਸਬਜ਼ੀਆਂ ਲਾਈਆਂ ਹੋਈਆਂ ਨੇ ਉਹਨਾਂ ਚ ਵੀ, ਆਪਾਂ ਪਾਣੀ ਨਿ ਦੇ ਪਾ ਰਹੇ ਕੀ ਕਰੀਏ ਹੁਣ, ਸਾਰੀ ਸਬਜ਼ੀਆਂ ਵੀ ਸੁੱਕੀਆਂ ਪਈਆਂ ਨੇ
ਕਿੰਨੇ ਗਏ ਜਿੰਨਾ ਮਰਜੀ ਭਰੀ ਜਾਓ, ਭਰੀ ਜਾਓ, ਤੇ ਉਹ ਐਵੇਂ ਲੱਗਦੈ ਕੇ ਹੁਣੇ ਤਾਂ ਪਾਣੀ ਪਾਾਇਆ ਸੀ, ਫੇਰ ਗਮਲੇ ਸੁੱਕ ਸੁੱਕੇ ਦੇ ਸੁੱਕੇ, ਤੇ ਮਿੱਟੀ ਸੁੱਕੀ ਦੀ ਸੁੱਕੀ, ਹਾਂ ਆਈਏ ਹੋ ਰਿਹਾ। ਸਾਰੀ ਸਬਜੀ ਸਹੀ ਗੱਲ ਏ, ਸਹੀ ਗੱਲ ਹੈਗਾ, ਇਹ ਤਾਂ ਹੈਗਾ ਹੀ ਹੈ ਤੇ ਵੈਨੀ ਹਾਂ ਹੁਣ ਮੈਂ ਬਸ ਤੇ ਮੀਂਹ ਆਏ ਨਾ ਥੋੜਾ ਜਿਹਾ, ਤੇ ਗਰਮੀ ਥੋੜੀ ਘਟ ਹੋਏ, ਇਹਨਾਂ ਨੇ ਐਹੋ ਅੱਜ ਕੱਲ੍ਹ ਜੀਰੀ ਬੀਜ ਰੇ ਹੈਗੇ ਨ ਉੱਥੇ ਖੇਤਾਂ ਚ ਤੇ ਉੱਥੇ ਵੀ ਪਾਨੀ ਦੇਣਾ ਹੋਯਾ ਇਸ ਵਾਸਤੇ ਐ ਬਿਜਲੀ ਵਾਲੇ ਲਾਈਟ ਈ ਬੜੀ ਕਟ ਰੇ ਹੈਗੇ ਨੇ, ਬਿਜਲੀ ਤਾਂ ਬੋਹਤ ਘੱਟ ਆ ਰਈ ਹੈਗੀ ਆ
ਹਾਂ, ਬਿਜਲੀ ਕਰਕੇ ਈ ਤਾਂ ਪਾਨੀ ਨੀ ਆ ਰੇਆ
ਹਾਂ ਤੇ ਓ ਗੱਲ ਹੈਗੀ ਏ।
ਜਦੋਂ ਕੀ ਕੈਂਦੇ ਨੇ, ਪਾਣੀਆਂ ਦੀ ਮੋਟਰਾਂ ਖਰਾਬ ਹੋ ਜਾਂਦੀਆਂ ਓਦੋਂ ਵੀ ਬੰਦੇ ਨੂੰ ਏਨੀ ਦੀ ਦਿੱਕਤ ਹੁੰਦੀ ਐ ਤੇ ਹੁਣ ਤੇ ਨਾ ਬਿਜਲੀ ਐ ਨਾ ਪਾਨੀ ਐ ਤੇ ਬਸ ਜ਼ਿੰਦਗੀ ਖ਼ਰਾਬ ਹੋਈ ਐ ਇੰਨੀ ਗਰਮੀ ਐ ਉਤੋਂ ਠੰਡਾ ਚ ਬੰਦਾ
ਕਿੰਨੀ ਨਿੱਕੀ ਜਈ ਚੀਜ਼ ਹੁੰਦੀ ਐ ਕੇ ਜਦੋਂ ਓ ਤੇ ਜਾਦਾ ਹੁੰਦੀ ਏ ਤਾਂ ਸਾਨੂੰ ਓਦਾ ਧਿਆਨ ਈ ਨੀ ਆਂਦਾ ਹੈਗਾ। ਕਿ ਕਿੰਨੀ ਅਨਮੋਲ ਹੈਗੀ ਏ ਤੇ ਹੁਣ ਜਦੋਂ ਕਾਟ ਹੈਗਾ ਤੇ ਸਾਨੂੰ ਪਤਾ ਚੱਲਦਾ ਹੈਗਾ ਕਿ ਇਹਦੇ ਬਿਨਾਂ ਤਾਂ ਅਸੀਂ ਕੁੱਛ ਵੀ ਨੀ ਕਰ ਸਕ ਸਕਦੇ ਹੈਗੇ ਸਾਹ ਹੀ ਨਈ ਆਂਦਾ ਦਾ ਮਿਨਟ ਵੀ
ਬਿਲਕੁਲ ਸਈ ਜਦੋਂ ਪਾਨੀ ਹੁੰਦਾ ਆਪਾਂ ਬਰੱਸ਼ ਕਰਦੇ ਨੇ ਟੁੰਟੀ ਖੁੱਲੀ ਰੈੰਦੀ ਏ ਸਾਡੀ ਤੇ ਹੁਣ ਸਾਨੂੰ ਪਤਾ ਵੀ ਟੁੰਟੀ ਬੰਦ ਕਰਨੀ ਏ
ਹਾਂ ਹੁਣ ਤਾਂ ਬਲਕਿ ਐ ਮਨ ਕਰਦਾ ਹੈਗਾ ਕਿ ਡੱਬੇ ਯਾਂ ਕਿਤੇ ਗਲਾਸ-ਗਲੂਸ ਪਾਨੀ ਲੈ ਕੇ ਓਦੇ ਨਾਲ ਕਰ ਲਈਏ ਬਿਲਕੁਲ ਟੂਟੀ ਨਾਲ ਚੱਲਦਾ ਨਾ ਰੇ ਇੱਕ ਬੂਂਦ ਵੀ ਨਾ ਜਾਯਾ ਨਾ ਚਲੀ ਜੇ। ਬੋਤ ਧਿਆਨ ਰੈਂਦਾ ਹੈਗਾ ਦਿਮਾਗ ਚ ਹਾਂ
ਓਨੀ ਬਾਲਟੀ ਪਰਦੇ ਨੇ ਜਿੰਨੀ ਦੀ ਲੋੜ ਹੋਵੇ ਬਸ, ਨਈ ਤੇ ਫੇਰ ਲੋਕਾਂ ਦੀ ਟੈਂਕੀਆਂ ਪਰ ਜਾਂਦੀ ਨੇ ਤੇ ਉੱਤੋਂ ਪਾਨੀ ਚਲੀ ਜਾਂਦਾ ਹੈ ਆਪਾਂ ਤਾਂ ਵੇਖਦੇ ਈ ਨਈ ਹਾਂ ਵੇਖ
ਧਿਆਨ ਈ ਨੀ ਰੈਂਦਾ ਓਨਾਂ ਨੂੰ ਤੇ ਓ ਕਿੰਨੇ ਵੀ ਕਈ ਲੋਕਾਂ ਨੇ ਤਾਂ ਅਲਾਰਮ ਲਗਾਯਾ ਹੋਯਾ। ਨੇ ਪਰ ਓ ਸੁਣਦਾ ਈ ਨੀ ਓਨਾਂ ਨੂੰ ਓ ਬਿਜ਼ੀ ਬਾਰ ਚਲੇ ਜਾਂਦੇ ਨੇ ਆਪਣਾ ਸੈਰਾ-ਸੂਰਾ ਤੇ ਓ ਟੈਂਕੀਆਂ ਪਿੱਛੇ ਰੁੜਦਾ ਰੈਂਦਾ ਪਾਨੀ ਰੁੜਦਾ ਰੈਦਾ ਹੈਗਾ ਤੇ ਐ ਇਓ ਨਾ ਐ ਤੇ ਤੁਸੀਂ ਅਪਣੀ ਪੰਚਾੲਤ-ਪੰਚੁਏਤ ਚ ਕੋ ਕੀ ਸਾਰਿਆਂ ਨੂੰ ਬੁਲਾ ਕੇ ਸਾਰੇਆਂ ਨੂੰ ਦੱਸਣ ਕੀ-ਕੀ ਕਰਨ ਸਾਡੇ ਕੱਲਿਆਂ ਦੋ ਜਣਿਆਂ ਦੇ ਕਰਨ ਨਾਲ ਕੁਛ ਨੀ ਹੋਣਾ ਹੈਗਾ ਜੇ ਸਾਰੇ ਮਿਲ ਕੇ ਕਰਨਗੇ ਪਾਨੀ ਬਚਾਓਗੇਂ ਨਾ ਤਾਂਈ ਓ ਰੈਣਾ।
ਏ ਗੱਲ ਆਪਾਂ ਨੂੰ ਹੁਣ ਸਮਝਣੀ ਚਾਇਦੀ ਏ ਹਾਂ ਏ ਗੱਲ ਸਾਨੂੰ ਸਮਝਣੀ ਚਾਇਦੀ ਏ ਵੀ ਪਾਨੀ ਬਚਾਓਣ ਦੀ ਕਿੰਨੀ ਲੋੜ ਐ ਹੁਣ ਵੇਖੋ ਪਾਣੀ ਆ ਨੀ ਰੇਆ ਤੇ ਸਾਨੂੰ ਵੈਲਯੂ ਪਤਾ ਲੱਗ ਰੀ ਐ।
ਹਾਂ ਤੇ ਤਾਂਇਓ ਅਸੀਂ ਗੱਲ ਵੀ ਕਰ ਰੇ ਆ ਇਸ ਬਾਰੇ ਚ ਵਰਨਾ ਦੱਸ ਸਹੇਲੀਆਂ ਨੂੰ ਸਾਨੂੰ ਐ ਅਸੀਂ ਸੋਚਿਆ ਸੀ ਕਦੀ ਪਾਣੀ ਬਾਰੇ ਵੀ ਅਸੀਂ ਇੰਨੀ ਕੋਈ ਕਦੀ ਗੱਲ ਕਰਾਂਗੇ ਸਾਡੇ ਤਾਂ ਆਪਣੇ ਨੀ ਹੋਰ ਗੱਲਾਂ ਮੁੱਕਦੀਆਂ ਹੈਗੀਆਂ। ਅਤੇ ਅੱਜ ਦੇਖੋ ਹੁਣ ਪਰੇਸ਼ਾਨ ਹੋਏ ਆ ਤੇ ਐਦੇ ਤੇ ਵੀ ਗੱਲ ਕਰ ਰੇ ਹੈਗੇ ਆਂ ਪਾਣੀ ਨੂੰ ਯਾਦ ਕਰ ਰੇ-ਪਾਨੀ ਨੂੰ ਯਾਦ ਕਰ ਰਏ ਹੈਗੇ ਆਂ। ਐਈ ਓ ਹੈਗਾ। ਆ ਹੋ ਸਾਡੇ ਬਾਬਾ ਜੀ ਐਨਾ ਜ ਕਿਉਂਕਿ ਓਨਾਂ ਦੇ ਜ਼ਮਾਨੇ ਚ ਤਾਂ ਓਨਾਂ ਨੇ ਬੜੀ ਮੇਨਤਾਂ ਨਾਲ ਪਾਨੀ-ਪੂਨੀ ਕੱਠਾ ਕਰਦੇ ਸੀ ਤਾਂ ਸਾਡੇ ਜ਼ਮਾਨੇ ਤਾਂ ਸਾਰੀ ਟੂਟੀਆਂ-ਵੂਟੀਆਂ ਸੀ। ਖੋਲੋ ਤੇ ਪਾਨੀ ਆਜੇ ਤੇ ਓ ਬਾਬਾ ਜੀ ਐਨਾ ਟੋਕਦੇ ਹੁੰਦੇ ਸੀ ਜੇ ਟੂਟੀ ਲਗਾਤਾਰ- ਚੱਲਦੀ ਰੇ ਨਾ ਤੇ ਓ ਜੇ ਓ ਪਾਨੀ ਬੰਦ ਕਰਕੇ ਆ ਪਾਨੀ ਵੱਗ ਰਿਹਾ ਹੈਗਾ। ਐ ਧਿਆਨ ਰੱਖਿਆ ਕਰੋ ਤੁਸੀਂ ਪਾਣੀ ਕਿਉਂ ਜਾਇਆ ਕਰਦੇ ਓ ਏਨਾਂ ਐ। ਐ ਬੋੜਾ ਟੋਕਦੇ ਹੁੰਦੇ ਸੀ। ਤੇ ਸਾਨੂੰ ਹਰ ਟਾਈਮ ਗੁੱਸਾ ਲੱਗਦਾ ਹੁੰਦਾ ਸੀ ਓਨਾਂ ਦਾ ਗੱਲ ਦਾ ਕਿ ਬਾਬਾ ਜੀ ਨੇ ਕੇੜਾ ਭਰ ਕੇ ਲਿਆਂਦਾ ਹੈਗਾ ਪਾਨੀ ਏਨਾਂ ਨੂੰ ਕਿਉਂ ਏਨੀਂ ਤਕਲੀਫ਼ ਐ, ਤਾਂ ਬੈਠੇ-ਬੈਠੇ ਬੋਲਦੇ ਈ ਰੈਂਦੇ ਨੇ ਬਾਬਾ ਜੀ ਨੂੰ ਤਾਂ ਆਦਤ ਹੈਗੀ ਹੁਨ ਸਮਝ 'ਚ ਆਂਦਾ ਐ ਕਿਉਂਕਿ ਓਨਾਂ ਨੇ ਬੜੀ ਓਦੀ ਓਦਾ ਬੁਰਾ ਟਾਈਮ ਦੇਖਿਆ ਸੀ ਬੜਾ ਘੱਟ ਪਾਨੀ ਦੇਖਿਆ ਸੀ ਤੇ ਓਨਾਂ ਨੂੰ ਓਸ ਚੀਜ਼ ਦੀ ਕਦਰ ਸੀ ਤੇ ਸਾਨੂੰ ਏਸ ਚੀਜ਼ ਦੀ ਕਦਰ ਨੀ ਸੀ ਸਾਨੂੰ ਤਾਂ ਟੈਂਕੀਆਂ ਲੱਗੀਆਂ ਲਗਾਈਆਂ ਮਿਲੀਆਂ, ਟੋਟੀਆਂ ਚੱਲਦੀਆਂ ਚਲਾਈਆਂ ਮਿਲੀਆਂ। ਤੇ ਅਸੀਂ ਕਦੇ ਸੋਚੇਆ ਨੀ ਤੇ ਉਲਟਾ ਅਸੀਂ ਅਇਓ ਸੋਚਦੇ ਸੀ ਕਿ ਬਾਬਾ ਜੀ ਨੂੰ ਕੋਈ ਤਕਲੀਫ਼ ਹੈਗੀ ਏ, ਐ ਕੇੜਾ ਭਰਕੇ ਕੇਲੇ ਏਨੇ ਪਾਨੀ ਏਨਾਂ ਨੇ ਕਿ ਟੂਟੀਆਂ 'ਚ ਪਾਇਆ ਪਾਨੀ ਐ ਕਿਉਂ ਬੋਲਦੇ ਹੈਗੇ ਨੇ, ਸਮਝ ਨੀ ਆਉਂਦੀ ਸੀ।
ਪੈਲਾਂ ਤਾਂ ਘਰੇ ਕੋਈ ਮੋਟਰ ਨੀ ਹੁੰਦੀ ਸੀ, ਏਨੀ ਦੂਰੋਂ ਪਾਣੀ ਲੈ ਕੇ ਆਣਾ ਪੈਂਦਾ ਸੀ।
ਪਾਨੀ ਭਰਦੇ ਸੀ ਤੇ ਐਵੇਂ ਲੈਨਾਂ ਲੱਗੀਆਂ ਹਹੁੰਦੀਆਂ ਸੀ, ਸਾਡੇ ਘਰ ਤਾਂ ਅ ਨਲਕਾ ਹੋਂਦਾ ਸੀ। ਹਾਂ ਅੰਦਰ ਨਲਕਾ ਲੱਗਿਆ ਹੋਏਆ ਸੀ ਤੇ ਜੇ ਪਾਨੀ ਨਾ ਵੀ ਆਉਂਦਾ ਸੀ ਨਾ ਤੇ ਅਸੀਂ ਨਲਕੇ ਨਾਲ ਭਰ ਲਈਦਾ ਸੀ ਤੇ ਹਰ ਟਾਈਮ ਵੀ ਪਾਨੀ ਹੁੰਦਾ ਈ ਹੋਂਦਾ ਸੀ। ਤਾਂ ਵੀ ਅਸੀਂ ਸਾਰੇ ਨਾ ਬੱਚਤ ਨਾਲ ਚੱਲਦੇ ਸੀ, ਹਾਂ ਹੁਨ ਕਿੱਥੇ, ਹਾਂ ਹੁਨ ਤਾਂ ਨਲਕੇ ਕਿੱਥੇ ਏਨਾ ਓਦੇ ਅੰਦਰ ਵਾਰ ਵਾਰ ਇੰਨੀ ਧਰਤੀ ਖੋਲ ਕੇ ਬੋਰ ਕਰਦੇ ਹੁੰਦੇ ਸੀ, ਓਇਓ ਨਾ ਓ ਸੁਵਿਧਾਵਾਂ ਮਿਲ ਗਿਆਂ ਤੇ ਸਾਰੇਆਂ ਨੂੰ ਲੱਗਿਆ ਕਿ ਧਰਤੀ ਦਾ ਪਾਨੀ ਤਾਂ ਹਮੇਸ਼ਾ ਰਏਗਾ।
ਤਾਂ ਹੀ ਤੇ ਹੁਣ ਦੇ ਲੋਕੀ ਜਾਦਾ ਤੰਗ ਹੁੰਦੇ ਨੇ, ਕੋਈ ਸੁਵਿਧਾ ਓਨਾਂ ਦੀ ਖ਼ਤਮ ਹੋ ਜੇ ਜਿਵੇਂ ਹੁਣ ਪਾਣੀ ਦੀ, ਬਿਜਲੀ ਦੀ ਸੁਵਿਧਾ ਨੀ ਮਿਲਦੀ ਪਈ, ਲੋਕੀ ਏਨੇ ਤੰਗ ਨੇ।
ਆਹੋ, ਐ
ਓ, ਓਨੂੰ ਵੀ ਠੀਕ ਰੈਂਦੇ ਸੀ ਓ ਏਨੀ ਦੂਰੋਂ ਪਾਣੀ ਲੈ ਕੇ ਆਂਦੇ ਸੀ। ਓਨਾਂ ਨੂੰ ਆਦਤ ਸੀ, ਸਾਡੇ ਵਰਗੇ ਹੁਣ ਸੈਹਨ ਵੀ ਨੀ ਕਰ ਸਕਦੇ।
ਤਾਂ ਹੀ ਓ ਪੈਚਾਨ ਕੇ ਸਾਨੂੰ ਵਾਰ-ਵਾਰ ਟੋਕਦੇ ਸੀ ਨਾ ਕਿ ਐ ਬੜਾ ਕੀਮਤ ਤੀ ਹੈਗਾ ਏਨੂੰ ਨਾ ਜਾਇਆ ਕਰੋ, ਜਲ ਹੈਗਾ ਤਾਂ ਜੀਵਨ ਹੈਗਾ। ਤੇ ਓ ਸਾਨੂੰ ਤਾਂ ਹੁਨ ਸਮਝ 'ਚ ਆਇਆ ਐ ਜਦੋਂ ਅਸੀਂ ਪਏ ਆਂ ਐ ਮੁਸੀਬਤਾਂ 'ਚ।
ਹਾਂ, ਸਾਨੂੰ ਕੋਈ ਓ ਨੀ ਸੀ, ਆਪਾਂ ਸਾਰਾ ਪਾਣੀ ਐਵੇਂ ਈ ਚਲੇਆ ਏ, ਆਪਾਂ ਵੇਖਦੇ ਵੀ ਨੀ ਜੇ ਟੁੱਟੀ ਚੱਲੀ ਹੋਵੇ ਆਪਾਂ ਓਨੂੰ ਵੇਖ ਕੇ ਅੱਗੇ ਲੰਘ ਜਾਂਦੇ ਨੇ, ਆਪਾਂ ਏ ਵੀ ਨੀ ਸੋਚਦੇ ਕਿ ਓਨੂੰ ਬੰਦ ਕਰ ਦੀਏ।
ਹਾਂ ਅਰੇ ਜਵੇ ਨਿਕਲੀ ਦਾ ਬਾਜ਼ਾਰ ਬਜ਼ੂਰ ਤੋਂ ਤਾਂ ਕੋਈ ਐਵੇਂ ਟੂ ਟੀ ਚੱਲਦੀ ਪਈ ਹੋਏ ਕੋਈ ਓਨੂੰ ਨਾ ਬੰਦ ਕਰਦਾ, ਜੇ ਵੱਗਦੀ ਹੋਏ ਤਾਂ ਕੋਈ ਠੀਕ ਨੀ ਕਰਾਂਦਾ ਕਿ ਮੈਨੂੰ ਕੀ ਜ਼ਰੂਰਤ ਏ ਬੁਲਾਨ ਦੀ ਤੇ ਪੈਸੇ ਮੈਨੂੰ ਦੇਨੇ ਪੈਣੇ ਹੈਗੇ ਨੇ ਓਨੂੰ ਠੀਕ ਕਰਾਨ ਦੇ, ਐਂ ਨੀ ਸੋਚਦੇ ਹੈਗੇ, ਕਿ ਹਾਂ ਕਿ ਤਾਂ ਕੀ ਹੋ ਗਯਾ ਜੇ ਮੈਂ ਕਰਾਤਾ, ਪਾਨੀ ਬਚੂਗਾ ਤੇ ਸਾਰੇਆਂ ਦੇ ਕੰਮ ਆਊਗਾ ਮੇਰੇ ਵੀ ਆਊਗਾ ਤੇ ਦੂਜੇ ਜੇ ਦੇ ਵੀ ਆਊਗਾ ਐ ਨਈ ਕੋਈ ਵੀ ਸੋਚਦਾ ਹੈਗਾ।
ਆਪਾਂ ਇੱਕ ਦੂਜੇ ਨੂੰ ਸਮਝ ਰਹੇ ਨੇ ਵੀ ਹਾਂ ਪਾਣੀ ਨੀ ਹੈਗਾ ਤੇ ਆਪਾਂ ਬਚਾਉਣਾ ਐ। ਏ ਗੱਲ ਜਦੋਂ ਪਾਣੀ ਹੁੰਦਾ ਹੈ ਆਪਾਂ ਉਦੋਂ ਸਮਝੀਏ ਤਾਂ ਜਾਦਾ ਚੰਗਾ ਐ ਸਾਡੇ ਵਾਸਤੇ।
ਵਦੀਆ। ਚਲੋ ਚੰਗਾ ਹੋਏਆ ਮੈਨੂੰ ਤਾਂ ਖੁਸ਼ੀ ਹੈਗੀ ਐ ਕਿ ਕਮ ਸੇ ਕਮ ਮੇਰੀ ਸੇਲੀ ਬਿਲਕੁਲ ਈ ਮੇਰੀ ਹਮਰਾਜ ਹੈਗੀ ਏ ਤੇ ਬਿਲਕੁਲ ਮੇਰੇ ਵਰਗੀ ਗੱਲਾਂ ਕਰਦੀ ਏ, ਸਮਝਦੀ ਏ ਮੈਨੂੰ ਤੇ ਬੋਤ ਚੰਗਾ ਲੱਗਦਾ ਮੈਨੂੰ ਤੇਰੇ ਨਾਲ ਗੱਲ ਕਰਕੇ ਨਾ ਤੇ ਹੁਨ ਤੂੰ ਐ ਜ਼ਰੂਰ ਕਈ ਓ ਚਾ ਚਾਚਾ ਜੀ ਨੂੰ ਕਏ ਕਿ ਸਰ ਪੰੰਚ ਨਾਲ ਗੱਲ ਕਰਕੇ ਨਾਂ ਏਹ ਸਾਰੇ ਪਿੰਡ ਵਾਲਿਆਂ ਨੂੰ ਬੁਲਾਣ ਤੇ ਸਾਰੇ ਕੱ ਕੱਠੇ ਬਹਿ ਕੇ ਨਾਂ ਗੱਲਬਾਤ ਕਰਨ। ਸਾਰਿਆਂ ਨੂੰ ਸਮਝਾਈਏ ਏ ਗੱਲਾਂ ਨਾ। ਸਾਡੇ ਦੋਨਾਂ ਦੇ ਕਰਨ ਨਾਲ ਕੁਛ ਨੀਂ ਹੋਣਾ। ਠੀਕ ਐ, ਜਰੂਰ ਕ ਈਂ ਤੇ ਚਾਚੀ ਦਾ ਵੀ ਧਿਆਨ ਰਖੇ। ਹਾਂ, ਠੀਕ ਐ। ਹਾਂ ਠੀਕ ਐ, ਹਾਂ ਠੀਕ ਐ। ਅੱਛਾ, ਚੰਗਾ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।